ਹੈਲੋ
ਇਹਦੀ ਕੋਲ ਹੀ ਖਰਾਬ ਹੋਈ ਜਾਂਦੀ ਵੀ ਚੁੱਕਦੀ ਹੈਲੋ।
ਹੈਲੋ
ਹੈਲੋ
ਹੈਲੋ
ਹਾਂ ਆ ਰਹੀ ਹੈ।
ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਚਾਲ ਏ।
ਹਾਂਜੀ ਠੀਕ ਹੈ ਤੁਸੀਂ ਸੁਣਾਓ
ਹਾਂਜੀ ਵਧੀਆ।
ਹਾਂਜੀ, ਕੁਛ ਵੀ ਨਹੀਂ ਬਸ ਬੈਠੇ ਹੋਏ ਸੀ। ਹੋਰ ਤੁਸੀਂ ਅੱਜ ਕਿਸ ਤਰ੍ਹਾਂ ਯਾਦ ਕੀਤਾ
ਬਸ ਜੀ ਯਾਦ ਆਈ ਤੁਹਾਡੀ ਯਾਦ ਕਰ ਲਿਆ
ਅੱਛਾ ਅੱਛਾ
ਹਾਂਜੀ, ਹੋਰ ਸੁਣਾਓ ਕਰ ਲਿਆ ਨਾਸ਼ਤਾ ਵਗੈਰਾ
ਹਾਂਜੀ। ਕਰ ਲਿਆ।
ਗਏ ਬੱਚੇ।
ਹਾਂਜੀ। ਗਏ ਨੇ।
ਹੋਰ ਸੁਣਾਓ?
ਹਾਂਜੀ। ਹੋਰ ਤੁਸੀਂ ਸੁਣਾਓ? ਤੁਹਾਡੇ ਘਰ ਠੀਕ ਹੈ ਸਭ, ਬਾਲ- ਬੱਚੇ ਤੁਹਾਡਆਂ ਨੂੰਆ।
ਹਾਂਜੀ। ਸਭ ਠੀਕ ਨੇ।
ਅੱਛਾ ਜੀ।
ਹਾਂਜੀ। ਆਓ ਨਾ ਅੱਜ ਨਾ ਮੇਰੀ, ਸਿਸਟਰ ਤੇ ਮੇਰੀ, ਭਰਜਾਈ ਆਈ ਹੋ ਸੀ ਨੇ।
ਅੱਛਾ- ਅੱਛਾ।
ਹਾਂਜੀ। ਉਹ ਮੇਰੇ ਭਰਾ ਦੇ ਘਰ।
ਅੱਛਾ -ਅੱਛਾ।
ਹਾਂਜੀ। ਉਹ ਨਾਲ ਫੋਨ ਆਇਆ ਸੀ। ਕਹਿੰਦੇ ਸੀ ਆ ਜਾਓ ਇਏਧਰ। ਹਾਂ ਨਹੀਂ ਬਾਹਰੋਂ ਆਏ ਨੇ ਮੇਰਾ ਭਰਾ ਲੋਕ ਰਹਿੰਦਾ।
ਅੱਛਾ- ਅੱਛਾ।
ਹਾਂਜੀ ਉਹ, ਮਤਲਬ ਪਿੱਛੇ ਜੇ ਮੇਰੀ ਭੈਣ ਦਾ ਜਵਾਈ ਪੂਰਾ ਹੋ ਗਿਆ ਸੀ ਨਾ।
ਅੱਛਾ- ਅੱਛਾ।
ਹਾਂ ਉਹ ਫੇਰ ਮਤਲਬ ਭੈਣ ਮੇਰੀ ਦੇ, ਜਿਹੜੀ ਮੇਰੀ ਭੈਣ ਨੇ ਨਾ ਛੋਟੀ।
ਹਾਂ।
ਉਹਦੀ ਕੁੜੀ ਦੇ ਘਰ ਨਾ ਬਾਲ- ਬੱਚਾ ਹੋਣ ਵਾਲਾ ਸੀ ਉਹ ਕਿਰੀਆ ਤੇ ਗਈ ਨੀ ਸੀ ਭੋਗ। ਹਾਂਜੀ। ਉਹ ਫੇਰ ਹੁਣ ਆਈਏ।
ਅੱਛਾ।
ਭੈਣ ਤੇਰੀ ਕੋਲ, ਨਾਲੇ ਉਹਦੀ ਉਹਨਾਂ ਦੀ ਲੜਕੀ ਵੀ ਆਈ ਹੋਈ ਹੈ ਨਾ ਜਿਹਨਾਂ ਦਾ ਹਸਬੈਂਡ ਪੂਰਾ ਹੋਇਆ।
ਅੱਛਾ -ਅੱਛਾ।
ਹਾਂਜੀ। ਉਹ ਫੇਰ ਉਹਨਾਂ ਦੇ ਘਰ ਨੇ ਕਹਿੰਦੇ ਸੀ ਅਸੀਂ ਵਾਪਿਸ ਜਾਣਾ, ਮੈਨੂੰ ਤੂੰ ਆ ਕੇ ਮਿਲ ਜਾ ਇੱਥੇ ਹੀ।
ਅੱਛਾ- ਅੱਛਾ।
ਮੈਂ ਸੋਗੋ ਕਿਹਾ, ਤੁਸੀਂ ਆ ਜਾਓ ਇੱਧਰ। ਕਹਿੰਦੀ ਨਹੀਂ ਅਸੀਂ ਹੁਣੇਂ, ਹੀ ਪਹੁੰਚਣ ਵਾਲੇ ਹਾਂ। ਤੇ ਤੁਸੀਂ ਆ ਜਾਓ ਫੇਰ ਅਸੀਂ ਵਾਪਿਸ ਵੀ ਜਾਣਾਂ ਚਾਰ ਵਜੇ ਦੀ ਟ੍ਰੇਨ ਤੇ।
ਅੱਛਾ- ਅੱਛਾ।
ਤੇ ਫਿਰ ਰੁਨੇ ਮੈਂ ਵੋਟੀ ਕਹਿੰਦੀ ਸੀ। ਬਾਜ਼ਾਰ ਜਾਣਾਂ ਜਰਾ ਕੁਛ ਸਮਾਨ ਲੈਣਾਂ।
ਅੱਛਾ।
ਹਾਂ। ਮੈਂ ਫੇਰ ਉਹਨਾਂ ਨੂੰ ਕਿਹਾ, ਮੈਂ ਬਾਜ਼ਾਰ ਹੋ ਕੇ ਫਿਰ ਆਵਾਂਗੀ ਉੱਧਰ। ਮੈਂ ਕਿਹਾਂ ਬੜਾ ਮਕ ਤੁਸੀਂ ਆ ਜਾਓ ਇੱਧਰ। ਕਹਿੰਦੀ ਨਹੀਂ ਅਸੀਂ ਵੀ ਹੁਣੇ ਪਹੁੰਚਣ ਵਾਲੇ ਤੇ ਵਾਪਸ, ਵਾਪਸੀ ਜਾਣਾਂ ਹੈ। ਤੇ ਤੁਸੀਂ, ਦੇਖੋ ਜਾਕੇ।
ਅੱਛਾ- ਅੱਛਾ। ਤੇ ਅੱਜ ਤਾਂ ਫਿਰ ਮੈਂ ਸੋਚਦੀ ਪਈ ਸੀ ਤੁਹਾਡੇ ਕੋਲ ਆਉਣ ਵਾਸਤੇ।
ਹਾਂਜੀ। ਆਗੇ ਨੇ ਉਹਨਾ ਨੇ ਚਲੇ ਜਾਣਾਂ। ਮੈਂ ਆ ਜਾਂਗੀ ਫਿਰ ਦੁਪਹਿਰ ਤੋਂ ਬਾਅਦ ਤੁਸੀਂ ਆ ਜਾਣਾ।
ਅੱਛਾ- ਅੱਛਾ। ਮੈਂ ਸੋਚਿਆ ਸੀ ਮੈਂ ਨਾ ਤੁਹਾਡੇ ਨਾਲ ਤੁਹਾਡੇ ਕੋਲ ਜਾਵਾਂਗੀ। ਅਤੇ ਤੁਹਾਡੇ ਏਥੇ ਤੇ ਪਵਨ ਵਾਲੇ ਹੈਗੇ ਨੇ, ਉਹਨਾਂ ਕੋਲ ਸੂਟ ਬੜੇ ਸੋਹਣੇ ਹੁੰਦੇ ਨੇ।
ਹਾਂਜੀ- ਹਾਂਜੀ।
ਤੇ ਮੈਂ ਦੋ- ਚਾਰ ਸੂਟ ਲੈਣੇ ਸੀ।
ਅੱਛਾ ਜੀ। ਹਾਂਜੀ ਤੁਸੀਂ ਆਜਾਣਾ ਮੈਂ ਦੁਪਹਿਰ ਤੋਂ ਬਾਅਦ ਆ ਜਾਗੀ।
ਹਾਂ। ਤੇ ਮੈਂ ਕਿਹਾ ਸੀ ਚਲੋ ਤੁਹਾਡੀ ਜਾਨ? ਪਛਾਣ ਦੁਕਾਨ ਤੇ। ਤੇ ਜਿਹੜਾ ਸਹੀ ਰੇਟ ਤੇ ਮਿਲ ਜਾਂਣਗੇ।
ਹਾਂਜੀ ਹਾਂਜੀ। ਜ਼ਰੂਰ ਜ਼ਰੂਰ ਆਣਾਂ ਜ਼ਰੂਰ ਤੁਸੀਂ।
ਹਾਂਜੀ। ਤੇ ਤੁਹਾਡੇ ਨੂੰਹ ਵੀ ਚਲੀ ਜਾਏਗੀ ਨਾਲ। ਫਰੀ ਹੈ ਅੱਜ ਨੂੰਹ ਤੁਹਾਡੀ।
ਪਹੁੰਚ ਜਾਵਾਂਗੇ।
ਹਾਂ। ਚਲੋ ਫੇਰ ਇਕੱਠੇ ਹੀ ਚੱਲਾਂਗੇ ਹਨਾ।
ਹਾਂਜੀ ਹਾਂਜੀ। ਹੋਰ ਸੁਣਾਓ। ਹੋਰ ਕੋਈ ਡਿਸ਼ ਡੂਸ਼? ਡਿਸ਼ ਵਗੈਰਾ ਦਾ ਕੋਈ ਦੱਸੋ ਕੁਛ। ਕੋਈ ਡਿਸ਼? ਡਿਸ਼ ਕੋਈ ਆਉਂਦੀ ਹੋਵੇ ਤੇ ਦੱਸੋ।
ਅੱਛਾ ਅੱਛਾ। ਉਹ ਤੁਸੀਂ ਉਹ ਨਾ। ਉਹ ਬਣਾਉਂਦੇ ਹੋ ਉਪਮਾ।
ਹਾਂਜੀ ਹਾਂਜੀ।
ਉਪਮਾ ਬਣਾਉਂਦੇ ਹੋ ਉਪਮਾ ਦਹੀਂ ਵਾਲਾ
ਹਾਂਜੀ ਹਾਂਜੀ। ਨਹੀਂ ਵੋਟੀ ਬਣਾਉਂਦੀ ਏ। ਮਤਲਬ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ।
ਅਸੀਂ ਨਾ ਬਣਾਉਂਦੇ ਹਾਂ। ਦਹੀਂ 'ਚ ਸੂਜੀ ਨੂੰ ਘੋਲ ਕੇ ਰੱਖ ਲਈਦਾ ਇੱਕ ਦੋ ਘੰਟੇ। ਘੰਟੇ ਤੱਕ।
ਹਾਂਜੀ ਹਾਂਜੀ।
ਹਾਂਜੀ। ਉਹ ਫਿਰ ਸੂਜੀ ਫੁੱਲ ਜਾਂਦੀ ਹੈ ਚੰਗੀ ਤਰ੍ਹਾਂ ਤੇ। ਫਿਰ ਉਹਦੇ ਵਿੱਚ ਨਾ ਅਸੀਂ ਬਰੀਕ ਬਰੀਕ ਪਿਆਜ਼, ਟਮਾਟਰ। ਸ਼ਿਮਲਾ ਮਿਰਚ ਤੇ ਇਹ ਸਾਰਾ। ਕੁਛ ਬਰੀਕ ਬਰੀਕ ਕੱਟ ਕੇ। ਤੇ ਅਸੀਂ ਉਹਦੇ ਵਿੱਚ ਪਾ ਦਿੰਦੇ ਹਾਂ। ਦੋ ਘੰਟੇ ਬਾਅਦ ਕਰਨਾ ਏ।
ਅੱਛਾ ਜੀ।
ਤੇ ਉਹ ਫਿਰ ਨਾ ਅ ਤਵੇ ਉੱਤੇ। ਜਿਸ ਤਰ੍ਹਾਂ ਵੇਸਣ ਦਾ ਪੂੜਾ ਬਣਾਈ ਦਾ ਨਾ।
ਹਾਂਜੀ ਹਾਂਜੀ।
ਹਾਂ ਤੇ ਉਸ ਤਰ੍ਹਾਂ ਬਣਾ ਲਈਦਾ ਹੈ ਉਹਨੂੰ।
ਹੂੰ।
ਤੇ ਉਹ ਬੜਾ ਸੋਫਟ ਬਣਦਾ ਹੈ। ਬੜਾ ਵਧੀਆ ਸੁਵਾਦ ਲੱਗਦਾ ਹੈ।
ਅੱਛਾ।
ਹਾਂ। ਤੇ, ਬੜਾ ਟੇਂਸ਼ਨ ਅੱਛਾ ਆਂਦਾ ਏ ਉਹਦਾ। ਦਹੀਂ ਖੱਟੀ ਨਹੀਂ ਹੋਣੀ ਚਾਹੀਦੀ ਹੈ ਧਿਆਨ ਰੱਖੋ ਜ਼ਰਾ
ਅੱਛਾ ਅੱਛਾ
ਹਾਂ
ਅਤੇ ਅਸੀਂ ਉਹ ਬਣਾਉਂਦੇ ਰਹਿੰਦੇ ਹਾਂ, ਹਫ਼ਤੇ 'ਚ ਇੱਕ ਦੋ ਵਾਰੀ ਬਣਾ ਲਈ ਦੇ ਨੇ ਜਿਨਾਂ ਦੇ ਦੰਦ ਨਾ ਆ ਨਾ ਉਹਨਾਂ ਨੂੰ ਆਸਾਨ ਲੱਗਦੇ ਨੇ ਆ ਖਾਣੇ
ਹਾਂਜੀ ਹਾਂਜੀ ਉਹ ਤੇ ਹੈ
ਹੂੰ, ਹੋਰ ਤੁਹਾਡੀ ਸੱਸ ਠੀਕ ਹੈ।
ਹਾਂਜੀ ਠੀਕ ਹੈ ਸਭ ਵਧੀਆ
ਹਾਂਜੀ ਪਿੱਛੇ ਜੇ ਮੈਂ ਸੁਣਿਆ ਠੀਕ ਨਹੀਂ ਸੀ ਰਹੇ
ਹਾਂਜੀ ਨਹੀਂ ਹੁਣ ਤੇ ਠੀਕ ਨੇ ਫ਼ਰਕ ਹੈ।
ਅੱਛਾ
ਹਾਂਜੀ ਹੋਰ ਸੁਣਾ। ਹੋਰ ਸਭ ਠੀਕ ਘਰ ਪਰਿਵਾਰ।
ਹਾਂਜੀ ਸਭ ਠੀਕ ਐ।
ਹੋਰ ਤੁਹਾਡੇ ਮੰਮੀ ਠੀਕ ਨੇ।
ਸਭ ਠੀਕ ਨੇ ਹੋਰ ਤੁਸੀਂ ਵੀ ਕਦੀ ਲਾਓ ਸਾਡੇ ਕੋਲ ਚੱਕ
ਹਾਂਜੀ-ਹਾਂਜੀ ਜ਼ਰੂਰ ਲਵਾਂਗੇ। ਜ਼ਰੂਰ ਲਾਵਾਂਗੇ ਗੇੜਾ ਬਸ ਜਰਾ ਥੋੜ੍ਹੀ ਗਰਮੀ ਹੱਟ ਲਵੇ। ਫੇਰ ਲਾਵਾਂਗੇ ਗੇੜਾ।
ਠੀਕ ਏ ਤੇ ਮੈਂ ਤਾਂ ਅੱਜ ਆਵਾਂਗੀ ਨਾ ਸ਼ਾਮੀ ਤੁਹਾਡੇ ਕੋਲ
ਹਾਂਜੀ ਕੋਈ ਨੀ ਹਾਂਜੀ ਆ ਜਾਣਾ ਜ਼ਰੂਰ ਆਣਾ।
ਪੰਜ ਵਜੇ ਨਾਲ ਆਵਾਂਗੀ ਮੈਂ
ਹਾਂਜੀ
ਤੇ ਅਸੀਂ ਚੱਲਾਂਗੇ ਬਾਜ਼ਾਰ ਆਪਣੀ ਨੂੰਹ ਨੂੰ ਵੀ ਕਹਿ ਦੇਣਾ ਤਿਆਰ ਰਏਗੀ।
ਹਨਾ ਤੇ ਹੋਰ ਤੁਹਾਡੇ ਪੋਤਰੇ ਪੋਤਰੀਆਂ ਠੀਕ।
ਹਾਂਜੀ ਸਭ ਠੀਕ ਨੇ।
ਅੱਛਾ ਹਾਂਜੀ ਸਾਡੇ ਵੀ ਸਭ ਠੀਕ ਨੇ। ਸਭ ਠੀਕ ਨੇ ਦਰਾਨੀ ਗਈ ਹੋਈ ਏ ਪੇਕੇ ਗਈ ਹੋਈ ਸੀ। ਤੇ ਛੁੱਟੀਆਂ ਹੁਣ ਖਤਮ ਹੋਣ ਆਲੀਆਂ ਛੁੱਟੀਆਂ ਨਈ ਹੁਣ ਆ ਜਾਏਗੀ।
ਅੱਛਾ ਜੀ ਹੂੰ
ਖਤਮ ਹੋਣ ਆਲੀਆਂ ਨੇ।
ਅੱਛਾ-ਅੱਛਾ
ਹੂੰ
ਹੋਰ ਸੁਣਾਓ।
ਤੇ
ਹੋਰ ਕੋਈ ਡਿਸ਼ ਕੋਈ ਮੁਰਾਦਾ ਉੱਥੇ-ਉੱਥੇ ਦੀ ਹੋਵੇ ਕੋਈ ਤੁਹਾਡੀੇ ਯੂਪੀ ਸਾਈਡ ਦੀ
ਸਾਡੇ ਅਸੀਂ ਬਣਾਣੇ ਹੁੰਨੇ ਹਾਂ ਪਤੋੜ ਬਣਾਂਦੇ ਹੋ ਤੁਸੀਂ
ਹਾਂਜੀ ਪਤੋੜ ਈ ਬਣਾਨੇ ਹਾਂ ਅਸੀਂ
ਅੱਛਾ-ਅੱਛਾ
ਤੇ ਅਸੀਂ ਸਪਰਿੰਗ ਰੋਲ ਬਣਾ ਲੈਂਣੇ ਆਂ ਘਰ ਬਣਾਣੇ ਆਂ ਸਪਰਿੰਗ ਰੋਲ ਵੀ
ਅੱਛਾ ਅੱਛਾ ਕਿਸ
ਚਾਵਲਾਂ ਦੇ ਆਟੇ ਦੇ ਤੇ ਬਣਾ ਲਈ ਜਿਨੇ ਮੈਗੀ ਵਿੱਚ ਭਰ ਕੇ ਤੇ ਓਹਦਾ ਰੋਲ ਬਨਾ ਕੇ ਤੇ ਤੱਲ ਲਈ ਦਾ ਏ ਬੜੇ ਸਵਾਦ ਬਨਦੇ ਨੇ ਓ ਵੀ ਆਲੂ ਦੀ ਟਿੱ ਟਿੱਕੀ ਬਨਾ ਲਈ ਦੀ ਅਸੀਂ
ਅੱਛਾ-ਅੱਛਾ
ਹਾਂਜੀ ਆਲੂ ਊਬਾਲ ਕੇ ਤੇ ਉਹਦੀ ਮਿਸ ਬਨਾ ਕੇ ਤੇ ਆਲੂ ਦੀ ਟਿੱਕੀ ਵੀ ਬਨਾ ਲਈ ਦੀ ਏ।
ਅੱਛਾ।
ਉੱਤੇ ਏਦਾਂ ਈ ਟਮ- ਓ ਬਨਾ ਲੈਂਨੇ ਆਂ ਅਸੀਂ, ਸੋਸ ਬਨਾ ਲੈਂਨੇ ਆ ਓਦੀ।
ਅੱਛਾ ਜੀ।
ਦ ਉਹਦੀ ਇਮਲੀ ਤੇ ਗੁੜ ਦੀ।
ਅੱਛਾ ਜੀ ਅ
ਹਾਂਜੀ, ਓਹ ਬਨਾ ਕੇ ਉੱਤੇ ਦਹੀਂ ਪਾਕੇ ਤੇ ਪਿਆਜ਼ - ਪਿਊਜ ਕਟ ਕੇ ਖਾਓ, ਬੜੇ ਸਵਾਦ ਲਗਦੇ ਨੇ।
ਅੱਛਾ ਚਲੋ ਹੋਰ, ਹੂ- ਹੂ ਵਧੀਆਂ ਰੈਸਪੀ ਏ ਵੀ।
ਹਾਂ, ਸ਼ਾਮ ਦੇ ਟੈਮ ਏਹੋ ਜੇਹੀਆਂ ਚੀਜ਼ਾਂ ਸਵਾਦ ਲੱਗਦੀਆਂ ਨੇ। ਫੇਰ ਰਾਤੀ ਭੁੱਖ ਨੀ ਰੈਂਦੀ ਰੋਟੀ ਦੀ।
ਹੂਮ
ਹੂਮ ਅੱਜ -ਕੱਲ ਅੰਬ ਬੜੇ ਆਏ ਨੇੇ। ਤੇ ਮਿੱਸੀ ਰੋਟੀ ਹਾਂ ਅੰਬ ਦਾ ਹੂਮ
ਬਨਾਂਦੇ ਤੰਦੂਰ ਦੀ ਰੋਟੀ?
ਨਹੀਂ ਸਾਡੇ
ਹਾਂਜੀ, ਹੂਮ ਸਾਡੇ ਵੀ ਨੀ ਹੈ ਸੀ ਅਸੀਂ ਗਿ ਅੱਛੇ ਸਾਡਾ ਮਿੱਟੀ ਛੱਡਦਾ ਏ ਬੜਾ, ਫੇ ਸੋਚੇਆ ਨਵਾਂ ਲਿਆਵਾਂਗੇ।
ਅੱਛਾ।
ਹਾਂ।
ਹੂਮ
ਆਮ- ਅੰਬ ਦਾ ਮੈਂਗੋ ਸ਼ੇਕ ਬਣਾ ਲਈਦੈ।
ਹਾਂਜੀ- ਹਾਂਜੀ।
ਓਹ ਤੇ ਰੋਜ਼ ਹੀ ਬਨਦਾ ਏ ਅੱਜ- ਕੱਲ੍ਹ ਤੇ ਗੋਂਦ- ਕਤੀਰਾ ਖਾਨਾ ਚਾਈਦਾ ਭਿਉਂ ਕੇ।
ਹੂਮ
ਹਾਂ ਬਨਾਂਦੇ ਹੋ ਤੁਸੀਂ ਗੋਂਦ -ਕਤੀਰਾ ਭਿਓਂਦੇ ਓ?
ਹਾਂ
ਹਾਂ, ਏਕ ਤੂਕਮਲੰਗਾ ਹੁੰਦਾ ਐ, ਗੋਂਦ- ਕਤੀਰਾ ਹੁੰਦਾ ਐ, ਗਰਮੀ 'ਚ ਚੀਜ਼ਾਂ ਖਾਨੀਆਂ ਚਾਈਦੀਆਂ ਨੇ।
ਹੂ
ਹੂਮ
ਹੋਰ ਸੁਨਾਵੋ?
ਹਾਂਜੀ, ਚਲੋ ਫੇਰ ਸ਼ਾਮੀ ਮਿਲਦੇ ਆ ਹੇਨਾ।
ਹਾਂਜੀ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ। ਚੱਲ- ਚਲਾ
ਜੰਗਲੀਆਂ
ਕੀ?